ਸਤਿ ਸ਼ੀ੍ ਅਕਾਲ ਜੀ। ਕੀ ਹਾਲ ਹੈ
ਠੀਕ ਹੈ ਤੁਸੀਂ ਸੁਣਾਓ।
ਕਰ ਰਹੇ ਸੀ
ਕੁਛ ਨੀ ਬਾਰਿਸ਼ ਪੈ ਰਹੀ ਸੀ ਬਸ, ਪਏ ਸੀ।
ਅੱਛਾ ਜੀ ਬਹੁਤ ਵਧੀਆ ਗੱਲ ਹੈ। ਇੱਧਰ ਤੇ ਬਹੁਤ ਗਰਮੀ ਹੋ ਪਈ ਹੈ।
ਨਹੀਂ ਬਾਰਿਸ਼ ਪਏਗੀ ਘੰਟਾ ਬਾਰਿਸ਼ ਪਈ ਆ।
ਚਲੋ ਵਧੀਆ। ਮੌਸਮ ਠੰਡਾ ਕਰਾਤਾ ਹੈ।
ਹਾਂਜੀ-ਹਾਂਜੀ।
ਹੋਰ ਸੁਣਾਓ? ਕੀ ਬਣਾਇਆ ਅੱਜ?
ਕੜੀ ਚੌਲ ਬਣਾਏ ਸੀ ਮੈਂ ਅੱਜ। ਹਾਂਜੀ-ਹਾਂਜੀ, ਤੁਸੀਂ ਦੱਸੋ ਤੁਸੀਂ ਕੀ ਬਣਾਇਆ?
ਸਰੀ ਵੜੀ ਹੁੰਦੀ ਹੈ ਨਾ।
ਹਾਂਜੀ-ਹਾਂਜੀ।
ਉਹ ਬਣਾਈ ਏ।
ਮੈਂ ਤੁਹਾਡੇ ਫੋਨ ਦਾ ਵੇਟ ਹੀ ਕਰ ਰਹੀ ਸੀ, ਮੈਂ ਕਿਹਾ ਅੱਜ ਫੋਨ ਨੀ ਆਇਆ।
ਹਾਂਜੀ, ਉਹ ਥੋੜਾ ਬੀਜ਼, ਅੱਜ ਬਿਜ਼ੀ ਸੀ ਮੈਂ, ਥੋੜਾ ਨਾ।
ਅੱਜ ਮੌਸਮ ਵੀ ਵਧੀਆ ਅੱਜ ਪਤਾ ਨੀ ਕਿੱਥੇ ਚਲੇ ਗਏ, ਇੱਥੇ ਤਾਂ ਬਾਰਿਸ਼ ਪੈ ਗਈ।
ਥੋੜਾ, ਹਾਂਜੀ ਇੱਥੇ ਗਰਮੀ ਹੋਈ ਦੀ ਹੈ ਨਾ ਪਰ।
ਅੱਛਾ, ਕੋਈ ਨਾ ਭੇਜਦੀ ਆ ਮੈਂ ਤਨੂੰ ਵੀ ਬੱਦਲ।
ਹਾਂਜੀ-ਹਾਂਜੀ ਪੇਜ ਦੋ।
ਹਾਂਜੀ। ਹੋਰ ਤੁਸੀਂ ਕੀ ਬਣਾ ਲਿਆ?
ਬਸ ਤੁਹਾਨੂੰ ਦੱਸਿਆ ਤੇ ਆ ਆਲੂ ਵੜੀਆਂ ਬਣਾਈਆਂ।
ਹਾਂਜੀ ਆਲੂ ਵੜੀਆਂ, ਮੈਂ ਥੋੜਾ ਸੋਕ ਗਈ ਸੀ ਨਾ ਥੋੜਾ ਜਾਂ, ਮਾਇੰਡ ਥੋੜਾ ਇੱਜਤ ਏ, ਹਾਂਜੀ-ਹਾਂਜੀ ਮੈਂ ਪੈ ਗਈ ਸੀ ਨਾ, ਹੁਣੇ ਦੇਖਆ ਮੈਂ ਕਿਹਾ ਫੋਨ ਆ ਰਿਹਾ।
ਹਾਂਜੀ, ਵਧੀਆ ਕਿ ਤਾ।
ਹਾਂਜੀ।
ਹੋਰ ਦੱਸੋ? ਨਹੀਂ ਹਜੇ ਕਿਥੇ, ਹਜੇ ਤੇ ਸਾਢੇ ਪੰਜ ਪੋਣੇ ਛੇ ਬਣਾਨੀ ਆ ਚਾਹ। ਥੋੜੀ ਲੇਟ, ਹਾਂਜੀ ਲੇਟ ਪੀਣੀ ਆ ਦੁਪਹਿਰੇ ਫੇਰ ਉਹ ਪੀਲੀ ਦਾ ਏ ਲੱਸੀ ਲੁੱਸ ਪੀਲੀ ਦੀ ਏ।
ਹਾਂਜੀ-ਹਾਂਜੀ ਵੈਸੇ ਲੱਸੀ ਵਧੀਆ, ਸਰਬਤ ਵਗੈਰਾ ਆਹ ਹੀ ਪੀਣਾ ਚਾਹੀਦਾ ਗਰਮੀ ਚ।
ਹਾਂਜੀ, ਵੈਸੇ ਵੀ ਪਾਣੀ ਜਿਆਦਾ ਪੀ ਤਾ ਜਾਂਦਾ
ਹਾਂਜੀ-ਹਾਂਜੀ। ਮੈਂ ਸੋਚ ਰਹੀ ਸੀ, ਮੈਂ ਕਿਹਾ ਅੱਜ ਮੌਸਮ ਵਧੀਆ ਚਲੋ ਚਾਹ ਹੀ ਪੀ ਲੈਨੇ ਆ। ਨਹੀਂ ਤਾਂ ਲੱਸੀ ਬਣਾ ਕੇ ਰੱਖੀ ਸੀ ਫਰਿੱਜ ਚ ਹੁਣ ਚਾਹ ਪੀਵਾਂਗੇ ਠੰਡਾ ਮੌਸਮ ਹੋ ਗਿਆ
ਹਾਂਜੀ ਨਾਲ ਪਕੌੜੇ ਬਣਾ ਲੈਣੇ ਸੀ
ਹਾਂਜੀ ਹਾਂਜੀ ਪਕੌੜੇ ਬਣਾਵਾਂਗੇ ਫੋਨ ਆਇਆ ਸੀ ਮੇਰੇ ਹਸਬੈਂਡ ਦਾ ਕਹਿੰਦੇ ਮੈਂ ਆ ਰਿਹਾ ਫਿਸ ਤੋਂ ਮੈਂ ਕਿਹਾ ਕੋਈ ਨਾ ਫਿਰ ਆਪਾਂ ਨਾਲ ਹੀ ਬਣਾ ਲਾਂਗੇ ਗਰਮ ਗਰਮ ਬਣਾ ਦਿਆਂਗੇ ਨਹੀਂ ਨਹੀਂ ਹੱਲੇ ਨੀ ਆਇਆ ਉਹ ਤਾਂ ਨਾਨਕੇ ਗਏ ਆ ਹਾਂ ਹਾਂਜੀ ਹਾਂਜੀ ਉਹ ਹੱਲੇ ਉੱਥੇ ਰਹਿਣਗੇ ਲੈ ਕੇ ਆਵਾਂਗੇ ਉਹਨੂੰ ਵੀਹ ਬੱਚੇ ਠੀਕ
ਹਾਂਜੀ
ਇੱਥੇ ਵੀ ਕੀ ਕਰਦੇ ਨੇ ਹਾਂਜੀ ਇੱਥੇ ਵੀ ਕੀ ਕਰਦੇ ਨੇ ਛੇੜਖਾਨੀ ਕਰਦੇ ਨੇ ਲੜਦੇ ਨੇ ਆਪ ਅੱਛਾ ਮੰਮੀ ਕਹਿੰਦੇ ਸੀ ਉੱਥੇ ਵਧੀਆ ਰਹਿੰਦੇ ਪਏ ਆ ਆਰਾਮ ਨਾਲ ਹਾਂਜੀ ਇੱਕ ਤਾਂ ਫੋਨ ਨੀ ਛੱਡਦੇ ਤੇ ਫੋਨ ਨੀ ਮਿਲਣਾ ਉਹਨਾਂ ਨੂੰ ਨਾਨੀ ਕੋਲ ਦੂਜਾ ਫੋਨਾ ਕੀ ਉਹ ਨੀ ਹੱਥ ਲਾਉਂਦੇ
ਹਾਂਜੀ ਬੱਚੇ ਉਹ ਬੱਚੇ ਉਹ ਵਾਲੇ ਫੋਨਾਂ ਨੂੰ ਕਿੱਥੇ ਹੱਥ ਲਾਉਂਦੇ ਨੇ
ਹਾਂਜੀ ਮਾਮਾ ਉਹਨਾਂ ਦਾ ਦਿਲਦਾ ਨੀ ਕਹਿੰਦਾ ਫੋਨ ਦਾ ਲਾੜ ਕੇ ਪ ਕਰਨਾ ਖਾਣ ਪੀਣ ਦਾ ਦੱਸੋ ਕੀ ਖਾਣਾ ਪੀਣਾ ਤੁਸੀਂ ਮੈਂ ਕਿਹਾ ਠੀਕ ਆ ਵਧੀਆ ਮੈਂ ਕਿਹਾ ਠੀਕ ਆ ਵਧੀਆ ਹਾਂਜੀ ਮੈਂ ਕਿਹਾ ਠੀਕ ਆ ਭਰਾ ਕੋਈ ਨਾ ਨਾ ਦੇ ਹੁਣ ਮੈਂ ਕਹਿਣਾ ਖੁਦ ਨੀ ਇਹ ਨੂੰ ਫੋਨ
ਹਾਂਜੀ ਵਧੀਆ ਹੈ ਹਾਂਜੀ ਬੱਚੇ ਘੱਟ ਤੋਂ ਘੱਟ ਫੜਨ ਫੋਨ ਜਿਆਦਾ ਵਧੀਆ ਹੁੰਦਾ
ਹਾਂਜੀ ਹਾਂਜੀ ਹੋਰ ਦੱਸੋ
ਦੱਸੋ ਤੁਸੀਂ ਦੱਸੋ
ਹੋਰ ਸਵੇਰ ਤੋਂ ਲੈ ਕੇ ਸ਼ਾਮ ਦਾ ਕੀ ਕਰਦੇ ਬ ਤੁਸੀਂ ਮੈਂ ਸਲ ਵਜੇ ਮ ਫ਼ੋਨ ਨ ਕਰੋਗੇ ਤੁਸੀਂ ਫਿਰ ਮੈਂ ਮੈਂ ਵੀ ਕੰਮ ਚ' ਲੱਗ ਗੀ
ਹਾਂਜੀ ਬਸ ਸਵੇਰੇ ਸਵੇਰੇ ਉੱਠਦੇ ਹਾਂ ਸਵੇਰੇ ਉੱਠ ਕੇ ਥੋੜ੍ਹਾ ਅਹ ਗਰਮ ਪਾਣੀ ਵਗੈਰਾ ਪੀਅ ਦਾ
ਹਾਂਜੀ
ਕਦੀ ਕਦੀ ਤੇ ਨਿੰਬੂ ਤੇ ਕਾਲਾ ਨਮਕ ਲੈਨੀ ਆ
ਵੈਸੇ
ਕਦੀ ਕਦੀ ਹਾਂਜੀ ਪੇਟ ਵਧ ਵਧੀਆ ਹੁੰਦਾ ਪੇਟ ਲਈ ਤੇ ਕਦੀ ਕਦੀ ਤੇ ਹਾਂਜੀ ਕੋਸਾ ਪਾਣੀ ਪੀ ਲੈਂਦੇ ਹਾਂ ਦੋ ਗਿਲਾਸ
ਅੱਛਾ ਕੋਸਾ ਪਾਣੀ ਪੀਣ ਨਾਲ ਵੀ ਪੇਟ ਠੀਕ ਰਹਿੰਦਾ ਵਾ
ਹਾਂਜੀ ਹਾਂਜੀ ਪਾਣੀ ਪੀਣ ਨਾਲ ਪਾਣੀ ਪੀਣ ਦੇ ਵੀ ਬਹੁਤ ਫ਼ਾਇਦੇ ਨੇ ਪਾਣੀ ਕੋਸਾ ਪਾਣੀ ਪੀਣ ਨਾਲ ਪੇਟ ਵਗੈਰਾ ਸਾਫ਼ ਰਹਿੰਦਾ ਕਬਜ਼ ਦੂਰ ਹੋ ਜਾਂਦਾ ਜੀ ਹੈ ਡਾਇਜੈਸ਼ਨ ਸਿਸਟਮ ਸਹੀ ਰਹਿੰਦਾ। ਹਾਂਜੀ ਹੋਰ ਪਾਣੀ ਘੱਟ ਤੋਂ ਘੱਟ ਦਸ -ਦਸ ਬਾਰਾਂ ਗਲਾਸ ਹਾਂਜੀ ਦਸ -ਬਾਰਾਂ ਗਲਾਸ ਤਾਂ ਜ਼ਰੂਰ ਪੀਓ ਰੋਜ਼ ਦੇ-
ਹਾਂਜੀ, ਮੈਂ ਤਾਂ ਹੋ ਹੀ ਜਾਂਦਾ, ਨਿਕਲਦੇ ਵੜਦੇ ਫਰਿੱਜ ਚ ਲੇ। ਬੋਤਲ ਲਓ ਪੀ ਲਓ। ਮੈਂ ਕਈ ਵਾਰ ਸਵੇਰੇ ਉਠ ਕੇ ਪਾਣੀ ਨਾ ਗਰਮ ਪੀਣ ਦੀ ਕੋਸ਼ਿਸ਼ ਕੀਤੀ ਹੈ। ਪਰ ਨਾ ਮੇਰੇ ਨਾ ਮਨ ਹੋਰ ਜਿਹਾ ਹੋ ਜਾਂਦਾ, ਪੀ ਕੇ ਖ਼ਰਾਬ ਜੇਆ ਹੋਇਆ, ਜਿੱਦਾਂ ਨਾ ਮੋਮਟ ਜ ਗਲਤ ਜਿਹਾ ਹੋ ਜਾ। ਮੇਰੇ ਉਹੀ ਤਾਂ
ਹਾਂਜੀ, ਕਈਆਂ ਨੂੰ ਹੈਬਿਟ ਚ ਨਹੀਂ ਨਾ ਆਉਂਦਾ। ਪਾਣੀ ਪੀਣਾ ਕਈ ਲੋਕੀ ਪੀ ਲੈਂਦੇ ਨੇ ਕਈ ਨਹੀਂ ਪੀ ਪਾਉਂਦੇ।
ਮੇਰੇ ਹਸਬੈਂਡ ਨੇ ਉਹ ਪੀ ਲੈਂਦੇ ਨੇ, ਉਹਨੂੰ ਕੋਈ ਦਿੱਕਤ ਨੀ ਹੁੰਦੀ। ਮੈਨੂੰ ਤਾਂ ਪਰੇਸ਼ਾਨੀ ਹੀ ਹੋ ਜਾਂਦੀ ਹੈ। ਪੀਂਦੇ ਹੀ ਘਬਰਾਹਟ ਜੀ ਵੀ ਹੋਣ ਲੱਗ ਜਾਂਦੀ ਗਰਮ ਪਾਣੀ ਪੀ ਕੇ ਪਤਾ ਨੀ ਕਿਉਂ
ਅੱਛਾ, ਤੁਸੀਂ ਗੁਣਗੁਣਾ ਉਂਝ ਈ ਪੀ ਲਿਆ ਕਰੋ, ਨਾ ਆਰੋ ਦਾ ਜਿਵੇਂ ਲੈ ਕੇ ਜੀ, ਹਾਂਜੀ ਉਂਝ ਈ ਗਰਮ ਹੋਇਆ ਹੁੰਦਾ। ਆਰੋ ਦਾ ਪਾਣੀ ਤਾਂ
ਹਾਂਜੀ, ਹਾਂਜੀ ਵੇਖ ਇਹਨਾਂ ਨੇ ਮੈਨੂੰ ਕਹਿ ਕਹਿ ਕੇ ਕਹਿੰਦੀ ਪੀ ਕਹਿੰਦੇ ਪੀ ਲਿਆ ਕਰ, ਮੈਂ ਵੀ ਤਾਂ ਪੀਂਦਾ ਵਾ। ਕੁਝ ਨਹੀਂ ਹੁੰਦਾ। ਪਰ ਮੈਨੂੰ ਦਿੱਕਤ ਹੋ ਜਾਂਦੀ ਏ। ਉਹਦੇ ਨਾਲ ਮੈਨੂੰ ਪਰੇਸ਼ਾਨੀ ਹੁੰਦੀ ਹੈ ਬੜੀ ਇਹਨਾਂ ਨੂੰ ਨੀ ਦੇ ਤਾਂ ਪੀ ਲੈਂਦੇ ਆ।
ਤੁਸੀਂ ਸ਼ਹਿਦ ਪਾ ਕੇ, ਸ਼ਹਿਦ ਪਾ ਕੇ ਪੀ ਲਿਆ ਕਰੋ ਨਾ। ਥੋੜਾ ਜਿਹਾ ਇੱਕ ਚਮਚ, ਅੱਧਾ ਚਮਚ, ਸ਼ਾਇਦ ਪਾ ਕੇ ਪੀ ਲਿਆ ਕਰੋ।
ਅੱਛਾ, ਅੱਛਾ ਕੋਈ ਨਾ ਫੇਿਰ ਆਪਾਂ ਸ਼ਹਿਦ ਪਾ ਕੇ ਪੀ ਲੈਂਣਾਂ।
ਹਾਂਜੀ, ਉਹਦੇ ਨਾਲ ਤੁਹਾਡਾ ਬੈਲੀ ਫੈਟ ਵੀ। ਘੱਟ ਹੋਏਗਾ ਸਾਈਡ ਫੈਟ ਵੀ ਘੱਟ ਹੋ ਜਾਂਦਾ ਏ
ਅੱ ਕੋਈ ਨਾ ਫੇਰ ਆਪਾਂ ਐਵੇਂ ਕਵਾਂਗੇ ਫਨ ਸੱਚੀ ਸੱਚੀ-ਮੁੱਚੀ ਘਬਰਾਟ ਹੋ ਜਾਂਦੀ ਆ ਪਤਾ ਨੀ ਗਰਮ ਪਾਣੀ ਪੀ ਕੇ ਨਾ ਪਤਾ ਨੀ ਗਰਮੀ ਕਰਕੇ ਹੁੰਦੀ ਆ ਸਰਦੀ ਚ ਤਾਂ ਪੀ ਲੈਂਦੀ ਹਾਂ ਮੈਂ। ਗਰਮੀਆਂ ਚ ਨਹੀਂ ਹੁੰਦਾ ਮੈਂ ਹਾਂ ਗਰਮੀਆਂ ਚ ਮੈਨੂੰ ਪਰੇਸ਼ਾਨੀ ਕਰਦਾ ਬੜੀ। ਪੀਤਾ ਨੀ ਜਾਂਦਾ ਮੇਰੇ ਕੋਲ।
ਹ
ਹੋਰ ਦੱਸੋ-
ਹੋਰ ਦੱਸੋ- ਹਾਂਜੀ ਹੁਣ ਰਾਤੀ ਸ਼ਾਮੀ ਤੇ ਦਾਲ ਹੀ ਬਣੇਗੀ ਨਹੀਂ ਦਾਲ ਦਾਲ ਨਾਲ ਫੁਲਕੇ ਹਾਂਜੀ- ਚੋਲ ਬਸ ਨਹੀਹਜੇ ਪਾਣਾ ਆ ਚਾਰ ਹਜੇ ਅੰਬੀਆਂ ਵਗੈਰਾ ਆਈਆਂ ਨੀ ਹੈਗਾ ਹਜ ਨਿੰਬੂ -ਨਿੰਬੂ ਵਗੈਰਾ ਵੀ ਮਹਿੰਗੇ ਨੇ
ਹਾਂਜੀ- ਮੈਂ ਦੀਦੀ ਨੂੰ ਵੀ ਫੋਨ ਕੀਤਾ ਸੀ ਦੀਦੀ ਵੀ ਇਹੀ ਕਹਿ ਰਹੇ ਸੀ ਕਹਿੰਦੇ ਹਲੇੇ ਆਏ ਨੀ ਹੈਗੇ ਨਹੀਂ ਤਾਂ ਮੇਰਾ ਹਰ ਹਲਦੀ ਵੀ ਪਾਂ ਕੇ ਹੁੰਦੇ
ਅੱਛਾ ਜੀ ਹਾਂਜੀ-
ਵੱਡੀ ਦੀਦੀ ਪਾ ਦਿੰਦੇ ਆ- ਮਿਰਚਾਂ ਦਾ ਵੀ ਮਿਰਚਾਂ ਦਾ ਦੀਦੀ ਪਾ ਗਏ ਸੀ
ਅੱਛਾ ਜੀ
ਇਸ ਵਾਰ ਜੈਦ ਆਏ ਸੀ ਮੇਰੇ ਕੋਲ
ਹੂ-
ਬੜਾ ਵਧੀਆ ਚਾਰ ਪੰਜ ਦਿਨ ਦੀ ਕੀ ਬਣਦੇ- ਉਹਨਾਂ ਦੇ ਹੱਥ ਚ ਨਾ ਬੜਾ ਸੱਚ ਪਤਾ ਖਰਾਬ ਨੀ ਹੁੰਦਾ
ਅੱਛਾ ਜੀ ਹਾਂ ਕਈਆਂ ਦਾ, ਕਈਆਂ ਦਾ ਹੁੰਦਾ ਐ, ਹੱਥ
ਪਾ ਲੈਂਦੀ ਨਾ ਮੇਰੇ ਹੱਥੋਂ ਖ਼ਰਾਬ ਹੋ ਜਾਂਦਾ ਮਹੀਨੇ ਦੋ ਮਹੀਨੇ ਚ ਖਰਾਬ ਹੋ ਜਾਂਦਾ ਦੀਦੀ ਦਾ ਹੱਥੋਂ ਨੀ ਹੁੰਦਾ ਖ਼ਰਾਬ ਇਹਨਾਂ ਦਾ ਹੱਥ ਬੜਾ ਸਹੀ ਏ ਹੋਰ ਦੱਸੋ
ਵਧੀਆ ਤੁਸੀਂ ਅੰਬ ਦਾ ਪਾ ਲਿਆ। ਚਾਰ
ਅੰਬ ਦਾ ਮੈਂ ਦੱਸ ਤਾਂ ਰਹੀ ਆਂ, ਅੰਬ ਦਾ ਨੀ ਪਾਇਆ ਦੀਦੀ ਨੇ, ਮਿਰਚਾਂ ਦਾ ਪਾ ਕੇ ਦੀਦੀ ਕਹਿੰਦੇ ਹਲੈ ਅੰਬ ਆ ਨੀਂ ਰਹੇ ਆ। ਕੈਂਦੇ ਤੇਡੇ ਤੇਰੇ
ਹਾਂਜੀ ਹਜੇ ਹਜੇ ਅੰਬ ਆਏ ਨੀ ਨਾਂ ਅਚਾਰ ਵਾਲੇ ਅੰਬ ਰਾਮ ਕੇਲਾ ਹੁੰਦਾ ਜਾਂ ਗੋਲਾ ਅੰਬ ਕਹਿੰਦੇ ਆ। ਉਹ ਤਾਂ ਵਧੀਆ ਪੈਂਦਾ ਵੇ ਬਾਕੀ ਤੇ ਜਿਹੜੇ ਦੂਜੇ ਆਂਦੇ ਉਹਨਾਂ ਦਾ ਇੰਨਾ ਵਧੀਆ ਨੀ ਪੈਂਦਾ ਵ ਅੱਛਾ ਹਾਂਜੀ ਨਿੰਬੂ ਵੀ ਪਤਲੀ ਛਿੱਲੜ, ਹਾਂਜੀ ਲਾਲ ਉਹ ਜਿਹੜੀ ਭਰ ਕੇ ਬਣਾਉਂਦੇ ਆ ਨਾ ਉਹ ਵਧੀਆ ਲੱਗਦਾ ਲਾਲ ਮਿਰਚਾਂ ਹਾਂਜੀ ਉਹ ਮਸਾਲਾ ਬਣਾ ਕੇ ਵਿੱਚ ਭਰ ਦੋ ਹਾਂਜੀ, ਹਾਂਜੀ ਥੋੜਾ ਜਿਹਾ ਉਹਨੂੰ ਸੁਕਾ ਲੈਣਾ ਹੁੰਦਾ ਮਿਰਚ ਅੱਛ ਕਿ ਪਾਣੀ ਜਿਆਦਾ ਨਾ ਛੱਡਣ।
ਹਾਂਜੀ ਹਾਂਜੀ, ਦੀਦੀ ਪਾ ਗਏ ਸੀ ਮੈਂ ਕਿਹਾ ਚਲੋ ਵਧੀਆ ਮੈਂ ਤਾਂ ਬਸ ਮਿਰ ਰਚਾ ਦਾ ਹੀ ਪਵਾਇਆ ਸੀ ਤੇ ਹਲੇ ਦੀਦੀ ਪਾ ਕੇ ਜਾਂਦੇ ਮੇਰਾ ਚਾਰ ਹਾਂ ਸਮਾਨ ਦੀਦੀ ਲੈ ਕੇ ਆਂਦੇ ਨੇ ਹਾਂ
ਅੱਛਾ
ਬਸ ਮੈਂ ਉਹ ਮੰਗਵਾ ਦਿੰਦੇ ਜਿੱਦਾਂ ਪੁਉਣਾ ਹੁੰਦਾ ਜਿਦਾਂ ਅੰਬੀ ਹੋ ਗ ਜੀ। ਮਿਰਚਾਂ ਹੋ ਗਈਆਂ। ਆਵਲੇ ਦਾ ਵੀ ਪਾਇਆ ਸੀ ਦੀ ਨੇ ਮੁਰੱਬਾ ਬਣਾ ਕੇ ਗਈ ਸੀ ਆਂਵਲੇ ਦਾ।
ਹਾਂਜੀ ਅਸੀਂ, ਅਸੀਂ ਪਿਛਲੀ ਵਾਰੀ ਅੰਬ ਦਾ ਪਾਇਆ ਸੀ ਪਤਾ ਨੀ ਸਾਡਾ ਉਹ ਪੁਰਾਣੇ ਮਸਾਲੇ ਚ ਹੀ ਅਸੀਂ ਪਾਤਾ ਸੀ ਤੇ ਉਹ ਖ਼ਰਾਬ ਹੋ ਗਿਆ ਅੰਬ
ਅੱਛਾ ਅੱਛਾ ਪੁਰਾ ਹਾਂ ਪੁਰਾਣੇ ਮਸਾਲੇ ਚ ਨਹੀਂ ਪਾਉਣਾ ਚਾਹੀਦਾ ਸੀ
ਹਾਂ ਫੇਿਰ ਸਾਰਾ ਸੁੱਟਿਆ ਪੰਜ ਕਿੱਲੋ ਅੰਬ ਪਾਏ ਸੀ ਖ਼ਰਾਬ ਹੋ ਗਏ
ਬਸ ਨੁਕਸਾਨ ਹੀ ਹੋ ਗ ਇੱਕ ਸੁੱਖਾ ਚਾਰ ਵੀ ਪਦਾ ਹੁੰਦਾਤਾ ਜਿਹਾਂ ਸੁੇ ਸੁੇੀਸ ਜ ਨਿਕਲਦੇ ਹੈ ਨਾ ਉਹ ਮੈਂ ਪੁੱਛਣਾ ਸੀ ਉਹ ਉਹ ਕਿਵੇਂ ਪੈਂਦਾ ਉਹ ਨੀ ਪਤਾ ਇਕ ਦਮ ਸੁਖਾ ਹੁੰਦਾ ਵਾ ਮੈਂ ਜੇ ਸਕੂਲ ਦੇ ਟਾਈਮ ਸਕੂਲ ਦੇ ਟਾਈਮ ਮੇਰੀ ਫਰੈਂਡ ਲੈ ਕੇ ਆਉਂਦੇ ਸੀ ਇੱਕਦਮ
ਹਾਂਜੀ ਉਹ ਮੇਰੇ ਮਾਸੀ ਪਾਉਂਦੇ ਨੇ ਉੱਥੇ ਹਾਂਜੀ ਹਰਿਆਣੇ ਚ ਰਹਿੰਦੇ ਆ ਨਾ ਤੇ ਮੇਰੇ ਮਾਸੀ ਪਾਉਂਦੇ ਨੇ ਉਹ ਬੜਾ ਵਧੀਆ ਸੁ ੱਕਾਚਾਰ ਪਾਉਂਦੇ ਨੇ
ਕੋਈ ਨਾ ਮੈਨੂੰ ਪੁੱਛ ਕੇ ਦੱਸੋ ਕਿਵੇਂ ਕਹਿੰਦਾ ਮੈਂ ਹੀ ਪਵਾ ਆ ਮੈਨੂੰ ਬੜਾ ਵਧੀਆ ਲੱਗਦਾ ਸਕੂਲ ਟਾਈਮ ਜਦੋਂ ਪੜ੍ਹਦੇ ਸੀ ਨਾ ਉਹ ਤਾਂ ਸੈਂਡੇ ਲੈ ਕੇ ਆਉਂਦੇ ਹੁੰਦੇ ਸੀ ਪਰ ਉਹ ਉੱਥੇ ਦੀ ਸੀਗੀ ਬਿਹਾਰ ਦੀ ਸੀਗੀ ਉਹ ਦੀ ਮੰਮੀ ਇੰਨਾ ਵਧੀਆ ਚਾਰ ਪਾਉਂਦੀ ਸੀ ਸੁੱਖਾ ਪੁੱਛੋ ਨਾ ਮੈਂ ਉਹਦੇ ਘਰੇ ਅੱਧ ਛੁੱਟੀ ਜਾਏ ਖਾ ਕੇ ਆਉਂਦੇ ਹੁੰਦੇ ਸੀ ਉਹਦੀ ਮੰਮੀ ਵੀ ਕਹਿੰਦੇ ਕਹਿੰਦੇ ਕੋਈ ਨਾ ਕੋਈ ਨਾ ਚਲੋ ਹਲੋ ਪਹਿਲਾਂ ਨਾ ਪਹਿਲਾਂ ਜਿਹੜਾ ਜਮਾਨਾ ਸੀਗਾ ਚ ਪਿਆਰ ਜ਼ਿਆਦਾ ਸੀਗਾ
ਹਾਂਜੀ ਹਾਂਜੀ ਹੁਣ ਹਾਂਜੀ
ਕੱਲ ਤੇ ਤੁਹਾਨੂੰ ਦੇਖ ਣਾ ਆਸ ਪੜੋਸ ਦੇ ਜਿਹੜੇ ਹੁੰਦੇ ਨੇ ਉਹ ਤਾਂ ਨਿਆਣੇ ਨੂੰ ਦੇਖ ਕਿਸ ਹਦੇ ਰਹਿੰਦੇ ਨੇ ਖੇਡਦੇ ਪਏ ਨੇ
ਹਾਂਜੀ ਅਹ ਪਹਿਲਾਂ ਲੋਕੀ ਸਗੋਂ ਅ ਲੋਕਾਂ ਦੇ ਆਣਾ ਜਾਣਾ ਬਹੁਤ ਸੀ ਹੁਣ ਹੁਣ ਬਹੁਤ ਘਟੀ ਜਾ
ਬਹੁਤ ਘੱਟ ਗਿਆ ਪਹਿਲਾਂ ਨਾ ਬੱਚੇ ਆਪਣ ਤੋਂ ਜ਼ਿਆਦਾ ਤੇ ਗੁਆਂਢੇ ਤੋਂ ਜ਼ਿਆਦਾ ਡਰਦੇ ਸੀ ਹੁ ਨਹੀਂ ਡਰਦਾ ਕੋਈ ਕਿਸੇ ਤਾਂ ਹੀ ਤਾਂ ਬੱਚੇ ਸੇਫ ਰਹਿੰਦੇ ਸੀ ਅੱਜ ਕੱਲ੍ਹ ਦੇਖਿਆ ਹੋਣਾ ਤੁਸੀਂ ਕਿੰਨੇ
ਹਾਂਜੀ ਕੁੜੀਆਂ ਜ ਕਈ ਤੇ ਬੱਚਾ ਚ ਬੱਚੇ ਚੋਰੀ ਕਰ ਲੈਂਦੇ ਨੇ ਤੇ ਕਈ ਕੁੜੀ
ਤੇ ਆਹ ਜਮਾਨੇ ਦਾ ਹਾਂਜੀ ਇਹ ਜ਼ਮਾਨੇ ਦਾ ਅਸਰ ਹੋ ਰਿਹਾ। ਨਾ। ਪਹਿਲਾਂ ਮਾਂ-ਪਿਓ ਵੀ ਕੁੱਝ ਨੀ ਕਹਿੰਦੇ ਹੁੰਦੇ ਸੀਗੇ, ਜਦੋਂ ਗੁਆਂਢੀ ਕੁੱਝ ਕਹਿ ਦਿੰਦੇ ਸੀਗੇ। ਅੱਜ ਕੱਲ ਗੁਆਂਢੀ ਕੁੱਝ ਕਹਿ ਦੇਣ ਨਾ ਮਾਂ ਵੀ ਪਹਿਲਾਂ ਲੜਨ ਜਾਂਦੀ ਹੋ ਹਾਂ ਵੀ ਤੂੰ ਮੇਰੇ ਬੱਚੇ ਨੂੰ
ਹਾਂਜੀ-ਹਾਂਜੀ।
ਅੱਜ ਕਲ ਦਾ ਮਾਹੌਲ ਵੀ ਤਾਂ ਬਸ ਕੇ ਸਕ ਔ ਵੀ ਨਹੀ ਕੇ ਸਕਦੇ ਵਿਚਾਰੀਆਂ, ਪਹਿਲਾਂ ਦੀ ਪੜ੍ਹਾਈ ਹੋਰ ਸੀ ਹੁਣ ਦੀ ਹੋਰ ਆ। ਬਹੁਤ ਜ਼ਿਆਦਾ ਫ਼ਰਕ ਬਹੁਤ ਜ਼ਿਆਦਾ ਜਦੋਂ ਦਾ ਇੰਟਰਨੈਟ ਦਾ ਜਮਾ ਨਾ ਆਇਆ ਨਾ ਜਦੋਂ ਦਾ ਜ਼ਿਆਦਾ ਬਦਲ ਗਿਆ। ਪਹਿਲਾਂ ਵਧੀਆ ਹੁੰਦਾ ਸੀ ਹਫ਼ਤੇ ਚ ਇੱਕ ਫਿਲਮ ਆਂਦੀ ਹੁੰਦੀ ਸੀ। ਇੱਕ ਵਾਰ ਗਾਣੇ ਚੱਲਦੇ ਹੁੰਦੇ ਸੀ। ਰੰਗੋਲੀ ਟੀ ਵੀ ਚ ਦੂਰਦਰਸ਼ਨ ਚ।
ਹਾਂਜੀ, ਚਲੋ ਠੀਕ ਏ ਜੀ ਠੀਕ ਏ ਮੈਂ ਹੁਣੇ ਰੁਕ ਕੇ ਕਰਦੀ ਹਾਂ।
ਔ ਕੇ, ਔ ਕੇ, ਚਲੇ ਹੋ ਕਿਤੇ? ਔ ਕੇ। ਕੇ ਸਸ ਸ੍ਰੀ ਕਾਲ ਜੀ।